ਹਾਂਜੀ ਸਈ
ਸ੍ਰੀਕਾਲ। ਹੋਰ ਕਿਦਾ?
ਬਸ ਵਧੀਆ ਜੀ, ਤੁਸੀਂ ਸੁਣਾਓ?
ਮੈਂ ਵੀ ਵਧੀਆ, ਕੀ ਕਰਦੇ ਸੀ? ਹਾਂਜੀ, ਇੱਕਦਮ ਵਧੀਆ, ਤੁਸੀਂ ਦੱਸੋ?
ਹਾਂਜੀ-ਹਾਂਜੀ ਸਭ ਵਧੀਆ। ਅੱਛਾ, ਅੱਜ ਗੱਲ ਕਰੀਏ ਫੇਰ ਆਪਣਾ ਮੌਸਮ ਤੇ ਦੇਖੋ ਅੱਜ ਸਵੇਰੇ ਪਹਿਲੇ ਨਿਕਲੀ ਸੀ ਧੁੱਪ। ਮੌਸਮ, ਸਵੇਰੇ ਨਿਕਲੀ ਸੀ ਪਹਿਲੇ ਧੁੱਪ, ਫੇਰ ਉਸ ਤੋਂ ਬਾਅਦ ਬਾਰਿਸ਼ ਹੁਣ ਫਿਰ ਧੁੱਪ ਹੋਗੀ ਏ, ਗੁੰਮਾ ਲਗਿਆ ਦਾ ਵੇ। ਹਾਂਜੀ-ਹਾਂਜੀ ਹੂ ਹੁਣ
ਜਦੋਂ ਮੈਂ ਸੋ ਕੇ ਉੱਠੀ ਉਸ ਟਾਈਮ ਬਾਰਿਸ਼ ਰੁੱਕੀ, ਮ
ਅੱਛਾ ਹੈ।
ਹੁਣ ਤਾਂ ਤੂੰ
ਤੁਸੀ ਇੰਜੋਏ ਨੀ ਕੀਤੀ ਫੇਰ ਬਾਹਰ
ਹੋਰ ਮੇਰੀ ਫਰੈਂਡ ਮੈਨੂੰ ਦੱਸਦੀ ਪਈ ਸੀ। ਬਾਰਿਸ਼ ਹੋਈ ਤੇ ਉਹ ਓਹਨੇ ਮਜ਼ੇ ਕੀਤੇ।
ਅੱਛਾ! ਜੀ ਹੋਰ ਸ਼ੋਪਿੰਗ ਵਗੈਰਾ ਕਿੱਥੋਂ ਕਰਦੇ ਹੋ ਤੁਸੀਂ
ਮੈਂ ਯਾ ਤੇ ਔਨਲਾਈਨ ਕਰਦੀ ਆ ਜਾਂ ਤੇ ਜਾ ਕੇ ਕਰਦੀ ਆ ਬਾਜ਼ਾਰ ਨੂੰ
ਔਨਲਾਈਨ ਦੇ ਵੈਸੇ ਸਹੀ ਹੁੰਦਾ।
ਹਾਂ ਉਹੋ ਐਪ ਤੇ ਹੁੰਦੇ ਕਿ ਨੀਚੇ ਉਹਦੇ ਉਹ ਦੇਖ ਲਓ ਰਿਵਿਊਜ਼ ਵਗੈਰਾ
ਅੱਛਾ ਜੀ।
ਤੁਸੀਂ ਕਿੱਥੋਂ ਦੀ ਕਰਦੇ ਹੋ।
ਮੈਂ ਤੇ ਦੇਖੋ ਓਫਲਾਈਨ ਹੀ ਕਰ ਦੀ ਹਾਂ। ਮਾਰਕੀਟ ਜਾ ਕੇ, ਖੁਦ ਖ਼ਰੀਦਣੀ ਆ। ਹਾਂਜੀ ਕਿਉਂਕਿ ਦੇਖੋ? ਔਨਲਾਈਨ ਨਾ ਮੈਂ ਕਈ ਵਾਰੀ ਮੰਗਵਾਏ ਨੇ। ਤੇ ਕਿੰਨਾ ਕਈ ਵਾਰੀ ਕੱਪੜਾ ਨੀ ਅੱਛਾ ਨਿਕਲਦਾ ਹਾਂਜੀ
ਕੁਆਲਿਟੀ ਥੋੜੀ ਮਾੜੀ ਜਿਹੀ ਬੇਕਾਰ ਹੁੰਦੀ ਆ ਸਾਈਜ਼ ਇਸ਼ੂ ਸਾਈਜ਼ ਇਸ਼ੂ ਵੀ ਹੁੰਦਾ ਹੈ।
ਹਾਂਜੀ ਥੋੜਾ ਕਦੀ -ਕਦੀ ਜਿਆਦਾ ਹੀ ਲੂਜ ਆ ਜਾਂਦਾ ਕਦੀ ਆਉਂਦਾ ਵੀ ਨੀ ਸਾਈਜ਼ ਛੋਟਾ ਆ ਜਾਂਦਾ ਹੈ।
ਹਾਂ ਉਹੀ- ਉਹੀ ਉਹ ਫਿਰ ਪੂਰਾ ਵੇਖਦਾ-ਵੇਖਦਾ ਪੈਣਾ ਹੁੰਦਾ
ਬਿਲ ਬਿਲਕੁਲ ਇਸ ਕਰਕੇ ਫਿਰ ਮੈਨੂੰ ਓਫਲਾਈਨ ਜ਼ਿਆਦਾ ਅੱਛਾ ਖੁਦ ਜਾ ਕੇ ਲੈ ਕੇ ਆਵਾਂ ਉਹ ਮੈਨੂੰ ਜ਼ਿਆਦਾ ਸਹੀ ਲੱਗਦਾ ਹੈ।
ਨਹੀਂ ਪਰ ਇਹ ਸਭ ਤੋਂ ਉਹਨਾਂ ਦੇ ਲਈ ਹੁੰਦਾ। ਜਿਹੜੇ ਸਕੂਲ ਕਾਲਜ ਵਿੱਚ ਜਾਂਦੇ ਹੈ। ਜਾਂ ਘਰੋਂ ਜਾਂ ਆਪਣੇ ਘਰੋਂ ਦੂਰ ਰਹਿੰਦੇ ਹੈ।
ਬਿਲਕੁਲ ਔਨਲਾਈਨ ਤ ਚਲੋ ਵੈਸੇ ਮੈਂ ਅਹ ਘਰ ਦਾ ਸਮਾਨ ਵਗੈਰਾ ਮੰਗਵਾ ਲਈਏ ਦਾ ਹੁੰਦਾ।
ਉਹ ਵਧੀਆ ਹੁੰਦਾ ਉੱਥੇ ਮੀਸ਼ੋ ਤੇ ਘਰ ਦਾ ਸਮਾਨ ਵਧੀਆ ਹੁੰਦਾ
ਹਾਂਜੀ ਇੱਕ ਹੈਗੀ ਹੈ। ਸਿਟੀ ਮੋਲ ਐਪ ਹੈਗੀ ਉਥੇ ਵੀ ਸਮਾਨ ਬਹੁਤ ਅੱਛਾ ਆਉਂਦਾ ਹੈ। ਅਸੀਂ ਉਹ ਤੋਂ ਮੰਗਵਾ ਲੈਂਦੇ ਹਾਂ ਹਾਂਜੀ ਵੈਸੇ ਕੱਪੜੇ ਵਗੈਰਾ ਮੈਂ ਕੁਛ ਹਾਂਜੀ,
ਤੁਸੀਂ ਕਿੱਥੇ ਮਤਲਬ ਜੀਓ ਮਾਰਟ ਵਗੈਰਾ ਵੀ,
ਨਹੀਂ ਨਹੀਂ ਨਹੀਂ ਸਿਰਫ਼ ਮੈਂ ਹੀ ਇੱਕ ਯੂਜ ਕੀਤੀ ਹੈ ਸਿਟੀਮੋਲ ਦੀ,
ਚਲੀਏ
ਹਾਂਜੀ- ਹਾਂਜੀ! ਠੀਕ ਆਉਂਦਾ ਕਾਫੀ ਅੱਛਾ ਸਮਾਨ ਆਉਂਦਾ।
ਬੜਾ ਗਲਾ ਫੇਰ ਦਾ ਹੋਰ
ਔਨਲਾਈਨ
ਕੱਪੜੇ ਨੀ ਮੰਗਾਉਂਦੇ
ਕੱਪੜੇ ਮੈਨੂੰ ਨਹੀ ਅੱਛੇ ਲੱਗਦੇ ਹਮੇਸ਼ਾ ਜਾ ਕੇ ਲਿਆਈ ਦਾ ਹੁੰਦਾ ਹੈ। ਇੱਕ ਵਾਰੀ ਮੈਂ ਮੀਸ਼ੋ ਤੋਂ ਮੰਗਵਾਇਆ ਜੇ ਸਾਈਜ਼ ਦਾ ਬਹੁਤ ਮੈਨੂੰ ਪੰਗਾ ਪਿਆ ਸੀ ਫੇਰ ਆਪ ਚੇਂਜ ਵੀ ਨਹੀ ਹੁੰਦਾ ਟਾਈਮ ਹੁੰਦਾ ਚੇਂਜ ਕਰਾਉਣ ਦਾ ਉਹ ਵੀ ਮੈਂ ਦੇਖਿਆ ਨੀ ਨਿਕਲ ਗਿਆ ਟਾਈਮ ਜੀ ਫੇਰ ਚੇਂਜ ਵੀ ਨੀ ਆਇਆ ਮੇਰਾ ਹਾਂਜੀ-ਹਾਂਜੀ ਬਿਲਕੁਲ ਜੀ ਚੇਂਜ ਵੀ ਨੀ ਆਇਆ ਫਿਰ ਮੈਂ ਆਪਣੀ ਨਨਾਨ ਦੀ ਕੁੜੀ ਨੂੰ ਦਿੱਤਾ ਜੀ ਹਾਂਜੀ, ਮੇਰੇ ਪੈਸੇ ਵੀ ਗਏ ਖ਼ਰਾਬ
ਹਾਂਜੀ ਉਹ ਛੋਟੀ ਸੀਗੀ ਉਹਨੂੰ ਆ ਗਿਆ ਸੀਗਾ।
ਉਹ ਵਧੀਆ ਵਧੀਆ,
ਹਾਂਜੀ, ਦੇਖੋ ਖੁੱਦ ਜਾ ਕੇ ਲੈ ਕੇ ਆਓ ਨਾ ਚਲੋ ਕੱਪੜਾ ਵੀ ਪਤਾ ਲੱਗ ਜਾਂਦਾ ਕਿੰਨਾ ਕੁ ਹੈਗਾ ਐ, ਹਨਾ ਕੋਈ ਵੀ ਸਮਾਲ ਅਸੀਂ ਲਾਗੇ ਚਲੋ। ਖੁਦ ਜਾ ਕੇ ਪਤਾ ਲੱਗਦਾ, ਕੀ ਚੀਜ਼ ਹੈਗੀ ਐ ਕੀ ਨਹੀਂ। ਹਾਂਜੀ-ਹਾਂਜੀ, ਇਹ ਤਾਂ ਦੇਖੋ ਚਲੋ ਬਿਲਕੁਲ ਜੀ, ਕੱਪੜੇ ਦਾ ਹਾਂ ਫੈਬਰਿਕ ਵੀ ਦੇਖਲੋ। ਤੇ ਹੋਰ ਦੇਖ ਵੀ ਲਓ ਕਿੰਨਾ ਕੁ ਕੱਪੜਾ ਹੈ, ਕੋਈ ਨੁਕਸੀ ਤਾਂ ਨਹੀਂ ਹੈਗਾ।
ਹਾਂ-ਹਾਂ, ਬੀਚ ਮੇ ਵੋ ਆ ਜਾਤੇ ਹੋਲ ਵਗੈਰਾ
ਹਾਂਜੀ-ਹਾਂਜੀ, ਬਿਲਕੁਲ।
ਸਹੀ ਐ, ਮੈਂ ਵੀ ਮੰਗਾਂਦੀ ਆਂ ਮੀਸ਼ੋ ਵਗੈਰਾ ਤੋਂ, ਸਹੀ ਆਂਦਾ ਵੈਸੇ ਤਾਂ।
ਅੱਛਾ।
ਉਹ ਮੈਂ ਫਿਰ ਪੂਰੇ ਰਿਵਿਊ ਵਗੈਰਾ ਚੈੱਕ ਕਰਦਿਆਂ, ਉਹ ਤੋਂ ਬਾਅਦ ਔਡਰ ਕਰਦਿਆਂ ਫਿਰ।
ਅੱਛਾ ਜੀ ਅੱਛਾ, ਜਿਵੇਂ ਨੀਚੇ ਫੋਟੋਆਂ ਵਗੈਰਾ ਪਾਈ ਹੁੰਦੀਆਂ ਸਭ ਨੇ ਤੇ ਕੀ ਉਹਨਾਂ ਦਾ ਕਮੈਂਟ ਹੈਗਾ ਤਾਂ ਲੱਗਦਾ, ਅੱਛਾ।
ਜਾਂ ਫਿਰ ਕੱਲ
ਮੈਂ ਇੱਕ ਵਾਰੀ ਆਪਣੀ ਗੁੜੀਆਂ ਦਾ ਵੀ ਮੰਗਾਇਆ। ਹਾਂ ਉਹ ਤੇ ਠੀਕ ਹੈਗਾ ਜੀ, ਉਹ ਫੇਰ ਮੈਂ ਹੀ ਮੰਗਾ ਲੈਂਦੀ ਆਂ ਜੀ। ਕਾਫੀ ਸਮਾਨ ਮੰਗਾ ਲੈਂਨੀ ਆ ਘਰ ਦਾ, ਠੀਕ ਰੇਟ ਵੀ ਦੇਖੋ ਠੀਕ ਨੇ ਉਹਦੇ।
ਹਾਂ, ਉਹ ਤਾਂ ਹੈ ਈ। ਸਸਤਾ ਵੀ ਤੇ ਬੜੀਆ ਵੀ।
ਬਿਲਕੁਲ, ਤੁਸੀਂ ਵੈਸੇ ਲ ਔਫਲਾਈਨ ਵੀ ਕਰਦੇ ਹੋ ਸ਼ੋਪਿੰਗ ਨਈ।
ਹਾਂਜੀ, ਬਜ਼ਾਰ ਜਾ ਕੇ ਵੀ ਕਰਦੇ ਆਂ।
ਅੱਛਾ ਜੀ।
ਮੋਲ ਵਗੈਰਾ ਚਲੇ ਗਏ, ਦੁਕਾਨ ਚਲੇ ਗਏ।
ਹਾਂਜੀ, ਇੱਕ ਅੰਮ੍ਰਿਤਸਰ ਦੇ ਤੁਸੀਂ ਸੂਟ ਦੇਖੇ ਹੋਣੇ, ਉਹ ਵੀ ਬਹੁਤ ਅੱਛੇ ਹੈਗੇ ਨੇ।
ਗਰੁਪ ਚ ਆਉਂਦੇ ਐ, ਇੱਕ ਹੋਰ ਸਟਾਈਲ ਨਵਾਂ ਚਲ
ਹਾਂਜੀ।
ਇੱਕ ਫ਼ਾਰਸ਼ੀ ਸਲਵਾਰ ਚੱਲਦੀ ਪਈ ਐ ਹੁਣ।
ਹਾਂਜੀ-ਹਾਂਜੀ, ਹੋਰ ਚੰਡੀਗੜ੍ਹੋਂ।
ਉਹ ਵੀ ਬਹੁਤ ਵਧੀਆ ਲੱਗਦੀ ਐ।
ਹਾਂਜੀ
ਤੁਸੀਂ ਕਿਹੜੇ ਟਾਈਪ ਦੇ ਸੂਟ ਲੈਂਦੇ ਹੋ ਮੋਸਟਲੀ।
ਦੇਖੋ ਮੈਂ ਨਾ ਖੁੱਦ ਸੇਲ ਕਰਦੀ ਆਂ।
ਖੁਦ
ਆਹਾ ਸੇਲ ਕਰਦੀ ਆਂ ਘਰੇ ਈ।
ਉਹ ਅੱਛਾ ਤੁਹਾਡੀ ਸ਼ੋਪ ਐ ਗੀ।
ਹਾਂਜੀ-ਹਾਂਜੀ, ਮੈਂ ਲਿਆ ਨੀ ਆ ਆਪਣਾ ਕ ਦੀ ਲੁਧਿਆਣੇ ਚੱਕਰ ਲੱਗਦਾ ਵੇ। ਲੁਧਿਆਣੇ ਤੋਂ ਹਾਂਜੀ-ਹਾਂਜੀ ਕੱਠਾ ਹਾਂਜੀ, ਸਹਾਰਨਪੁਰ ਦਾ ਦੇਖੋ ਕੱਪੜਾ ਸਈ ਨੀ ਲੱਗਦਾ।
ਨਈ ਲੱਗਦਾ।
ਮੈਂ ਏਧਰ ਨਾ ਜੀ, ਮੈਂ ਏਧਰ ਜਾਂਦੀ ਹੈਗੀ ਆਂ। ਲੁਧਿਆਣੇ ਵਗੈਰਾ ਚਲਾ ਗਿਆ ਪੰਜਾਬ ਦਾ ਕੱਪੜਾ ਤੁਹਾਨੂੰ ਪਤਾ ਅੱਛਾ ਹੁੰਦਾ, ਜਾ ਕੇ ਖੁਦ ਲੈ ਕੇ
ਅੱਛਾ, ਹਾਂ ਫਿਰ ਥੋਨੂੰ ਤਾਂ ਇਸ ਚੀ ਇਸ ਚੀਜ਼ ਬਾਰੇ ਜ਼ਿਆਦਾ ਨੌਲੇਜ ਹੋਗੀ।
ਹਾਂਜੀ-ਹਾਂਜੀ, ਹੋਲਸੇਲ ਦੇ ਰੇਟ ਚ ਦੇ ਦਿੰਦੇ ਨੇ। ਇਸ ਕਰਕੇ ਕਿਉਂਕਿ ਕੱਠਾ-ਕੱਠਾ ਦੇਖੋ ਚੱਕਣਾ ਹੁੰਦਾ, ਫਿਰ ਸਾਨੂੰ ਹੋਲ ਸੇਲ ਵਿਚ ਆਈ ਜਾਂਦਾ ਨਾ।
ਫੇਰ ਏਥੇ ਆ ਕੇ ਸੂਟ ਸੈਲ ਕਰਦੇ ਓ ਯਾ ਸਿਲਦੇ ਓ ਪੈਲੀ।
ਨਹੀਂ ਹੁਣ ਸੇਲ ਕਰਨੀ ਆ ਸਿਲਦੀ ਨੀ ਜੀ ਮੈਂ।
ਉਹ ਅੱਛਾ-ਅੱਛਾ
ਹਾਂਜੀ
ਮੋਸਟਲੀ ਲੁਧਿਆਣੇ
ਹਾਂ ਤੁਸੀਂ ਕਿੱਥੋਂ ਲੈਂਦੇ ਹੋ ਕੱਪੜਾ, ਹਾਂਜੀ-ਹਾਂਜੀ ਲੁਧਿਆਣੇ ਤੋਂ ਹੋ ਗਿਆ ਜੀ, ਆਪਣਾ ਅੰਬਾਲੇ ਤੋਂ ਲੈ ਲਿੱਤਾ, ਅੰਬਾਲੇ ਵੀ ਠੀਕ ਮਿਲ ਜਾਂਦਾ ਜੀ।
ਅੱਛਾ -ਅੱਛਾ
ਹਾਂਜੀ ਓਨਲਾਈਨ ਮੰਗਾਉਣ ਦਾ ਚੱਕਰ ਹੈਗਾ, ਹਾਂਜੀ ਓਨਲਾਈਨ ਮੰਗਾਉਣ ਦਾ ਚੱਕਰ ਹੈਗਾ ਜੀ ਅਹ ਫਿਰ ਵਿਚ ਪੈਸੇ ਵੀ ਲੱਗਦੇ ਨੇ ਮੰਗਵਾਉਣ ਦੇ ਵੀ, ਚਾਰਜ ਲੱਗਦਾ ਵ ਆਉਣ ਦੇ ਵੀ ਫੇਰ ਜ਼ਿਆਦਾ ਹੀ ਫੇਰ, ਉਹ ਦੇਖੋ ਫਿਰ ਕੋਈ ਆਪਣਾ ਨੁਕਸ ਵਿੱਚੋਂ, ਫਿਰ ਚੇਂਜ ਕਰਾੳਣ ਜਾਣਾ ਪੈਂਦਾ ਜੇ ਇੰਨੀ ਦੂਰ ਕਰਾਉਂਦੇ ਹੋ ਇਹਨਾਂ ਨੂੰ ਲੈ ਜਾਓ ਜੀ, ਫੇਿਰ ਆਉਂਦੇਿਆਂ ਵੀ ਨਹੀਂ ਵੀ ਕਈ ਵਾਰੀ ਕਰਦੇ ਜੀ ਚੇਂਜ ਉਹਨਾਂ ਦਾ ਚੱਕਰ ਲੱਗੇਗਾ ਤਾਂ ਉਹਨਾ ਨੇ ਲੈਨਾ ਹਾਂਜੀ
ਅੱਛਾ -ਅੱਛਾ ਮੈਂ ਤਾਂ ਮੋਸਟਲੀ, ਮੈਂ ਤਾਂ ਮੋਸਟਲੀ ਵਗੈਰਾ ਅ ਰੇਡੀਮੇਡ ਹੀ ਬਾਏ ਕਰਦੀ ਆਂ
ਠੀਕ ਹੈ
ਜੀ ਵ ਮੋਸਟਲੀ ਜੀਨ ਟੋਪ ਈ ਡਾਲ ਦੀਆ
ਅੱਛਾ ਜੀ
ਹਾਂਜੀ- ਹਾਂਜੀ
ਅ ਜਿਨਸ ਟੋਪ ਵਗੈਰਾ ਕਿੱਧਰੋਂ ਖਰੀਦਦੇ ਹੋ ਤੁਸੀਂ
ਯ ਐਥੇ ਲੋਕਲ ਮਾਰਕਿਟ
ਜੀਨਸ ਵਗੈਰਾ ਤਾਂ ਲੋਕਲ ਹੀ ਲੈ ਲੈਂਦੇ ਆ ਹਾਂਜੀ, ਟੋਪ ਵਗੈਰਾ ਜੇ ਮੰਗਵਾਉਣੇ ਹੋਣ ਤਾਂ ਓਨਲਾਈਨ ਵੀ ਮੰਗਵਾ ਲੈਂਦੀ ਆ
ਠੀਕ ਠੀਕ ਹੁੰਦਾ ਵੈਸੇ ਔਨਲਾਈਨ, ਤੁਸੀਂ ਮੰਗਵਾਉਂਦੇ ਹੋ
ਹਾਂ ਇੱਕਦਮ ਵਧੀਆ ਫਸਟ ਕਲਾਸ ਹੋੰਦਾ
ਠੀਕ ਹੈ ਵੇਸੇ ਮਿਸੋ ਤੋਹੀ
ਮੀਸ਼ੋ, ਮਿੰਤਰਾ ਔਰ ਵੀ ਬਥੇਰੀ ਐਪ ਹੈਗੀ
ਮੈਂਤਰਾ ਜਿਹੜਾ ਹੈਗਾ, ਉਹ ਥੋੜ੍ਹਾ ਕੋਸਟਲੀ ਹੈਗਾ ਨਾ ਮਹਿੰਗਾ ਹੈ ਨਾ
ਨਹੀਂ ਨਹੀਂ, ਠੀਕ ਹੋਦਾਂ-
ਠੀਕ ਹੈਗੈ
ਯੇਸ ਯੇਸ, ਹਾਂਜੀ ਹਾਂਜੀ
ਅੱਛਾ, ਉਹਨਾਂ ਦਾ ਇੱਕ ਦੋ ਵਾਰੀ ਮੈਂ ਸੁਨਿਆ ਮੇਰੇ ਅ ਘਰ ਦੇ ਨਾਲ ਕੋਈ ਰਹਿੰਦੇ ਨੇ ਉਹਨਾਂ ਨੇ ਮੰਗਵਾਆ, ਤੇ ਉਹਦਾ ਕੱਪੜਾ ਕੱਪੜਾ ਥੋੜ੍ਹਾ ਅਛਾ ਲੱਗਦਾ ਮੈਨ ਸਹੀ ਹੋਦਾੰ ੳਦਾ ਕੱਪੜਾ
ਉਹ ਮਿਸ਼ੁ ਮਿੰਤਰਾ ਦਾ, ਉਹਦੀ ਕੁਆਲਟੀ ਥੋੜੀ ਜੇਹੀ ਸਹੀ ਹੁੰਦੀ ਹੈ
ਹਾਂਜੀ-ਹਾਂਜੀ ਮੈਂ ਸੁਨੇਆ ਐਗੈ ਕੋਈ ਅਪਨੀ ਗੁੜੀਆਂ ਨੂੰ ਪਾਨਦੀ ਏ ਨਾ ਮੈਨੂੰ ਬੋਤ ਅੱਛਾ ਲੱਗੇਐ ਮੈਂਹੈ ਪੁੱਛਾ ਕਿੱਥੋਂ ਲੈ ਕੇ
ਪਰ ਜ਼ਰੂਰੀ ਨਹੀ ਹੈ, ਕਦੇ- ਕਦੇ ਤਾਂ ਉਹ ਵੀ ਕਦੇ- ਕਦੇ ਉਹ ਵੀ ਇੰਜ ਆੰਦਾ ਹੈ ਖਰਾਬ ਜਿਹਾ ਮੈਂ ਪੈਂਟ ਮੰਗਵਾਈ ਸੀ ਓਦੋਂ ਤੋਂ, ਉਹਦੀ ਕੁਆਲਿਟੀ ਉਹਦੀ ਕੁਆਲਿਟੀ ਬੜੀ ਬੇਕਾਰ ਆਈ ਸੀ
ਠੀਕ ਹੈ, ਬਸ ਇਹੀ ਹੁੰਦਾ ਜੇ ਓਨਲਾਈਨ ਦਾ ਚੱਕਰ ਤੇ
ਹਾਂ ਵਹੀ
ਉਹ ਖੁਦ ਦੇਖੋ ਆਪਣਾ, ਪੈਂਟ ਦਾ ਸਾਈਜ਼ ਵੀ ਦੇਖੋ ਖੁਦ ਪਤਾ ਲੱਗ ਜਾਂਦਾ ਹੈ, ਕਈ ਵਾਰੀ ਪੈਂਟ ਵਗੈਰਾ ਓਨਲਾਈਨ ਮੰਗਾਓ ਨਾ ਸਾਈਜ਼ ਵੀ ਕੁਛ ਹੋਰ ਦ ਦੱਸਿਆ ਹੁੰਦਾ ਤੇ, ਆਉਂਦਾ ਕੁਛ ਹੋਰ ਵੇ
ਵੋਹੀ, ਤਾਂ ਹੀ ਮੈਂ ਪ੍ਰੈਫਰ ਕਰਦੀ ਹਾਂ ਕਿ ਜੋ ਪੈਂਟ ਵਗੈਰਾ ਜੀਨਸ ਵਗੈਰਾ ਹੁੰਦੀ ਆ ਉਹ ਬਾਜ਼ਾਰ ਜਾ ਕੇ
ਹਾਂਜੀ, ਹਮ ਠੀਕ ਹੈ ਬਿਲਕੁਲ ਮੈਂ ਵੀ ਪੈਂਟ ਖਰੀਦਣੀ ਹੁੰਦੀ ਨਾ ਖੁਦ ਹੀ ਜਾਂਦੀ ਹਾਂ, ਟੋਪ ਕੁੱਛ ਵੀ ਖਰੀਦਣਾ ਹੈ ਖੁਦ ਜਾਓ ਆਪਣਾ ਸਾਈਜ਼ ਆਪਣਾ ਟਰਾਈ ਕਰਕੇ ਦੇਖਣੀ ਆ ਉੱਥੇ
ਹਾਂ ਉਹ ਤੇ ਹੈ ਈ, ਮੋਸਟਲੀ ਮੋਲਸ ਵਗੈਰਾ ਚਲੇ ਜਾਓ ਦੁਕਾਨ 'ਚ- ਚਲੇ ਜੋ, ਉਹ ਤਾਂ ਸਭ ਤੋਂ ਬੈਸਟ ਆ
ਬਿਲਕੁਲ ਜੀ, ਹਾਂਜੀ ਹੋਰ ਦੱਸੋ ਕੀ ਕਰਦੇ ਸੀ
ਬਸ, ਹੁਣ ਜਾਉਂਗੀ ਖਾਣਾ ਖਾਣ ਦਾ ਟਾਈਮ ਹੋ ਰਿਹਾ
ਅੱਛਾ ਜੀ ਕਿ ਬਣਾਇਆ ਜੇ
ਅੱਜ ਕਾਲੇ ਮਾਂ ਦੀ ਦਾਲ, ਤੇ ਚਾਵਲ
ਅੱਛਾ ਜੀ ਠੀਕ ਹੈ ਜੀ, ਹੋਰ ਘਰ ਸਭ ਠੀਕ ਨੇ ਅਸੀਂ ਮੈਂ ਆਲੂ ਬਣਾਏ ਸੀਗੇ, ਹੁਨ ਦੇਰ ਹੋਗੀ ਸੀ, ਅੱਛਾ ਜੀ ਆਲੂ ਬਣਾਏ ਸੀਗੇ ਦੇਰ ਰੋਗੀ ਸੀ ਅੱਜ, ਵੈਸੇ ਤੇ ਅਸੀਂ ਘਾਰ ਦੇ ਅੰਦਰ, ਦੋ ਵਜੇ ਤੱਕ ਖਾ ਲੈਂਦੇ ਸੀ ਰੋਟੀ ਪਰ ਆਜ ਥੋੜਾ ਜਿਹਾ ਦੇਰ ਹੋ ਗਈ ਸੀ ਹਾਂਜੀ ਹਾਂਜੀ, ਸੁੱਕੇ ਆਲੂ ਬਣਾਏ ਸੀ ਹਾਂਜੀ ਹਾਂਜੀ ਬਸ ਹੁਣ ਫ੍ਰੀ ਹੋ ਗਏ ਆਂ, ਹੁਣ ਥਾਂਵਾਗੇ ਜੀ ਹੋਰ ਜੀ
ਹੋਰ ਬਸ ਵਧੀਆ ਇੱਕਦਮ
ਹਾਂਜੀ, ਮੈਂ ਨਾ ਘਰ ਚੱਕਰ, ਸਾਡੇ
ਠੀਕ ਹੈ ਠੀਕ ਹੈ
ਠੀਕ ਹੈ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ